ਹੈਲੋ ਸਤਿ ਸ੍ਰੀ ਕਾਲ ਵੀਰ ਜੀ। ਹੋਰ ਦੱਸੋ ਘਰ ਪਰਿਵਾਰ ਵਧੀਆ ਤੁਹਾਡਾ ਬਸ ਵਧੀਆ ਭਾਜੀ।
ਕੀ ਕਰ ਰਹੇ ਹੋ?
ਬਸ ਭਾਜੀ ਅੱਜ ਕੱਲ ਤੇ ਵੇਹਲੇ ਹੀ ਹੈਗੈ ਆ। ਸੋਚਦੇ ਪਏ ਆ ਪੈਹਾ ਕਿਹਦੇ ਚ ਇਨਵੈਸਟਮੈਂਟ ਕਰਨਾ ਚਾਹੀਦਾ।
ਕਰ ਲੋ ਤੁਸੀਂ ਕੋਈ ਵਧੀਆ ਜੀ ਵੇਖ ਕੇ।
ਮੈਂ ਤਾਂ ਸੋਚਦਾ ਭਾਜੀ ਪ੍ਰੋਪਰਟੀ 'ਚ ਕਰਾਂ ਇਨਵੈਸਟਮੈਂਟ।
ਪਲਾਟ ਵਗੈਰਾ
ਹਾਂਜੀ।
ਉਹ ਵੀ ਠੀਕ ਹੈਗਾ ਯਾ ਦੋ ਯਾ ਯਾ ਗੋਲਡ ਇਚ ਕਰਲੋ।
ਪਤਾ ਕੀ ਹੈ ਭਾਜੀ ਗੋਲਡ ਇਚ ਨਾ ਇੰਨਾ ਰਿਟਰਨ ਨਹੀਂ ਮਿਲਦਾ। ਪ੍ਰੋਪਰਟੀ ਚ ਹੈਗਾ ਕੀ ਇਹ ਹੈਗਾ ਕੀ ਇੱਕ ਸਾਲ ਬਾਅਦ ਘੱਟ ਤੋਂ ਘੱਟ ਉਹਦੀ ਦੋ ਤਿੰਨ ਲੱਖ ਕੀਮਤ ਵੱਧ ਜਾਏਗੀ।
ਹਾਂ ਇਹ ਤੇ ਹੈ ਗੋਲਡ ਦਾ ਕੋਈ ਸ ਨਹੀਂ ਪਤਾ ਕਦੀ ਰੇਟ ਘਟਦੇ ਆ ਕਦੇ ਵੱਧਦੇ ਆ।
ਉਹੀ ਤੇ ਗੋਲਡ ਦਾ ਕੋਈ ਭਰੋਸਾ ਥੋੜੀ ਏ ਘਟ ਜੇ।
ਹਾਂ ਇਹ ਤੇ ਹੈ ਇਹ ਗੱਲ ਤੁਹਾਡੀ ਠੀਕ ਹੈ।
ਵੈਸੇ ਤੁਹਾਡੇ ਹਿਸਾਬ ਨਾਲ ਕਿਹਦੇ ਚ ਇਨਵੈਸਟਮੈਂਟ ਕਰਨੀ ਚਾਹੀਦੀ ਹੈ
ਮੇਰੇ ਹਿਸਾਬ ਨਾਲ ਤੇ ਪ੍ਰੋਪਰਟੀ ਵੀ ਠੀਕ ਹੈਗਾ।
ਹੈਨਾ ਜੀ ਪ੍ਰੋਪਰਟੀ ਵਧੀਆ ਹੈਗਾ ਕਿਉਂਕਿ ਵੈਸੇ ਵੀ ਬੰਦੇ ਨੇ ਹਾਂਜੀ
ਇਸ ਇਸ ਤੋਂ ਵਧੀਆ ਕੋਈ ਬੈਸਟ ਓਪਸ਼ਨ ਹੈ ਈ ਨਹੀਂ ਪ੍ਰੋਪਰਟੀ ਤੋਂ ਵਧੀਆ ਕੋਈ ਓਪਸ਼ਨ ਨੀ ਹੈਗਾ। ਜਿੰਨੇ ਵੀ ਸਮਝਦਾਰ ਹੈਗੇ ਨਾ ਸਾਰੇ ਪ੍ਰੋਪਰਟੀ ਚ ਹੀ ਕਰਦੇ ਨੇ ਇਣਵਸਟ
ਪਤਾ ਕੀ ਹੈ ਜੀ ਉਹਦੇ ਚ ਫਾਇਦਾ ਬਹੁਤ ਹੈ ਨਾ ਜੀ ਪ੍ਰੋਪਰਟੀ ਚ ਪ੍ਰੋਪਰਟੀ ਦਾ ਰੇਟ ਕਦੀ ਘੱਟਦਾ ਨੀ।
ਹਾਂ ਵੱਧਦਾ ਹੀ ਹੈ ਪ੍ਰੋਪਰਟੀ ਦਾ ਯਾਨੀ ਕਿ ਅੱਗੇ ਮੰਨ ਲਓ ਤੁਸੀਂ ਨੀ ਵੀ ਵੇਚਣਾ ਤੁਹਾਡੇ ਅੱਗੇ ਬੱਚਿਆਂ ਦੇ ਕੰਮ ਆ ਜਾਏਗੀ ਤੁਹਾਡੇ ਕੰਮ ਆਏਗੀ ਕੱਲ ਨੂੰ ਕੋਈ ਕੰਮ ਕੁਮ ਖੋਲਣਾ ਹੋਵੇ ਦੁਕਾਨ ਵਗੈਰਾ। ਕੋਈ ਵੀ ਵਟ ਐਵਰ ਤੇ ਉਹਦੇ ਕੰਮ ਆ ਜਾਂਦੇ ਹੈ ਕੱਲ
ਆਪਾਂ ਬੱਚਿਆਂ ਦੇ ਅੱਗੇ ਫਿਊਚਰ ਵੀ ਤਾਂ ਸੋਚਨਾ ਹ ਨਾ ਡਾਜੀ ਉਹਨਾਂ ਪੈਸਾ ਜੋੜਾਂਗੇ ਤਾਂ ਹੀ ਅੱਗੋਂ ਪੜਾਵਾ ਲਿਖਾਗੇ ਉਹਨਾਂ ਨੂੰ।
ਹਾਂ ਇਹ ਤਾਂ ਹੈ ਹੀ ਹੈ। ਇਨਵੈਸਟਮੈਂਟ ਕਰਨੀ ਬੜੀ ਜ਼ਰੂਰੀ ਹੈ ਇਨ ਫਿਊਚਰ ਵਿੱਚ ਫਿਰ ਕੰਮ ਆਉਂਦੀ ਹੈ। ਰੱਬ ਨਾ ਕਰੇ ਫਿਊਚਰ ਬਾਰੇ ਕਿਸੇ ਨੂੰ ਪਤਾ ਤੇ ਹੈ ਨਹੀਂ ਅੱਜ ਕੂਜ ਦੋ ਪੈਹੇ ਹੈਗੇ ਕੱਲ੍ਹ ਨੂੰ ਨਾ ਹੋਵੇ।
ਬਿਲਕੁਲ ਜੀ ਬਿਲਕੁਲ ਉਹੀ ਤੇ ਗੱਲ ਏ ਨਾ ਬੈਕਅਪ ਹੋਣਾ ਬਹੁਤ ਜ਼ਰੂਰੀ।
ਹਾਂ ਬੰਦੇ ਨੂੰ ਸੋਚਣਾ ਚਾਹੀਦੈ ਕਈ ਹੁੰਦੇ ਏ ਨਾ ਪੈਸੇ ਨੂੰ ਬਸ ਦੋ ਪੈਹੇ ਨਜ਼ਰ ਆਏ ਕਾਰ ਲੈ ਲਈ ਇਹ ਲੈ ਲਿਆ ਫਲਾਨਾ ਲੈ ਲਿਆ ਹਾਂ ਐਵੇਂ ਨੀ ਆਪਣੇ ਫਿਊਚਰ ਬਾਰੇ ਵੀ ਸੋਚਣਾ ਚਾਹੀਦਾ ਬੀ ਕੱਲ ਨੂੰ ਦੋ ਪੈਹੇ
ਬਿਲਕੁਲ ਜੀ ਮੈਂ ਕਹਿ ਰਿਹਾ ਫਿਊਚਰ ਬਾਰੇ ਤੇ ਬਿਲਕੁਲ ਸੋਚਣਾ ਚਾਹੀਦਾ ਜੀ ਅੱਜ ਕ ਅੱਜ ਦੇ ਟੈਮ ਪੈਹੇ ਦੀ ਹਰ ਚੀਜ਼ ਮਹਿੰਗਾਈ ਵੇਖਦੇ ਪਏ ਹੋ ਕਿੰਨੀ ਹੋਈ ਪਈ ਏ।
ਪਹਿਲੇ ਬੰਦੇ ਸਿਆਣੇ ਸੀਗੇ ਯਾਣੀ ਕਿ ਇਨਵੈਸਟ ਕਰਦੇ ਸੀ ਅੱਜ-ਕੱਲ ਦੇ ਬੱਚਿਆਂ ਨੂੰ ਕੁੱਛ ਪਤਾ ਹੀ ਨਹੀਂ ਹੈਗਾ ਖਾ ਲਿਆ ਪੀ ਲਿਆ ਤੇ ਸੋ ਲਿਆ।
ਬਸ ਜੀ ਬਸ ਉਹੀ ਅੱਜ-ਕੱਲ ਤੇ ਐਸੀ-ਐਸੀ ਚੀਜ਼ਾਂ ਆ ਗਈ ਨ ਪੈਹੇ ਬੱਚੇ ਉਡਾਈ ਜਾਂਦੇ ਨੇ ਉਡਾਈ ਜਾਂਦੇ ਨੇ
ਹਾਂ ਕਦੀ ਬੁਲਟ ਲੈ ਤੇ ਕਦੀ ਕੀ ਲੈ ਤੇ ਕਦੀ ਕੀ ਆਈ ਫੋਨ ਵੇਖ ਲਓ। ਦੋ ਲੱਖ ਰੁਪਏ ਦਾ ਆਈ ਫੋਨ ਹੈਗੈ। ਆਹ ਹਾ ਪਾਵੇ ਕੋਈ ਬੰਦਾ ਗਰੀਬ ਵੀ ਹੋਵੇ ਨਾ ਹਜ਼ਾਰ ਰੁਪਏ ਦਿਹਾੜੀ ਲਾ ਰਿਹਾ। ਉਹਨੂੰ ਵੀ ਆਈਫੋਨ ਚਾਹੀਦੈ।
ਈ ਐਮ ਆਈ ਹੈਗੀ ਆ ਨਾ ਈ ਐਮ ਆਈ ਸਭ ਤੋਂ ਵਧੀਆ ਚੀਜ਼ ਹੈਗੀ ਏ ਕੋਈ ਵੀ ਲ ਲੈਂਦਾ ਈ ਐਮ ਆਈ ਕਰਾ ਕੇ ਫੋਨ
ਹਾਂ ਜਿਹੜੇ ਜਿਹੜੇ ਐਕਚੁਲੀ ਚ ਕਰੋੜਪਤੀ ਹੁੰਦੇ ਨਾ ਅਰਬੋਪਤੀ ਉਹਨਾਂ ਕੋਲ ਸੈਮਸੰਗ ਦਾ ਫੋਨ ਹੋਏਗਾ। ਜਿਹੜੇ ਲਾਲੇ ਲੋਕ ਹੁੰਦੇ ਆ ਉਹ ਵਿਖਾਵਾਂ ਵਿਖਾਵਾਂ ਨਹੀਂ ਕਰਦੇ ਹਾਂ ਉਹ ਵਖਾਵਾ ਨਹੀਂ ਕੱਰਦੇ ਉਹ ਇਨਵੈਸਟਮੈਂਟ ਕਰਦੇ ਨੇ। ਹਾਂ ਸਾਡੇ ਵਰਗੇ ਲੋਕ ਹੁੰਦੇ ਜੇਬੇ ਚ ਇੱਕ ਰੁਪਏ ਹੋਵੇ ਵਖਾਨੇ ਸੌ ਹਾ ਉਹ ਦਿਖਾ ਜੇਬ ਵਿਚ ਸੌ ਰੁਪਏ ਹੋਣਗੇ ਉਹ ਵਿਖਾਣਗੇ ਇੱਕ ਰੁਪਏ ਸਾਡੇ ਕੋਲ ਤਾਂ ਇਕ
ਬਿਲਕੁਲ ਜੀ ਬਿਲਕੁਲ ਪਤਾ ਕੀ ਏ ਜੀ ਉਹਨਾਂ ਦਾ ਦਮਾਗ ਦੈ ਹਰ ਟਾਈਮ ਪੈਸਾ ਕਿੱਥੋਂ ਡਬਲ ਹੋਵੇ। ਹੋਰ ਜਿਹੜਾ ਮਿਡਲ ਕਲਾਸ ਬੰਦਾ ਹੁੰਦਾ ਉਹ ਬਸ ਫੁਕਰੀ ਚ ਰਹਿ ਜਾਂਦੈ ਸ਼ੋ ਸ਼ਬਾਜ਼ੀ ਚ
ਹਾਂ ਹਾਂ ਆਈਫੋਨ ਕੱਢ ਕੇ ਵਖਾ ਤਾ ਜੀ ਉਹ ਖੁਸ਼ ਹੋ ਜਾਏਗਾ। ਤੁਸੀਂ ਆਪਣੇ ਘਰ ਦੀ ਹਾਲਤ ਹੈ ਵੇਖ ਲੋ ਕਿਉਂ ਆਈਫੋਨ ਹੀ ਰੱਬ ਬਣਾ ਕੇ ਬੈ ਗਏ ਅੱਜ-ਕੱਲ੍ਹ
ਪਤਾ ਕੀ ਏ ਜੀ ਅੱਜ-ਕੱਲ੍ਹ ਘਰ ਪਰਿਵਾਰ ਵਧੀਆ ਹੋਣਾ ਘਰ ਦਾ ਸਾਰਾ ਕੁਛ ਸਟਰਕਚਰ ਘਰ ਵਧੀਆ ਹੋਗਾ ਤਾਂ ਹੀ ਜੀ ਕੋਈ ਆਏਗਾ ਤੇ ਤਾਂ ਹੀ ਪਤਾ ਲੱਗੇਗਾ।
ਹਾਂ
ਕੀ ਕੱਰ ਵਧੀਆ ਬਇਆ ਤੁਸੀਂ ਇਹ ਥੋੜ੍ਹੀ ਏ ਕਿ ਆਈਫੋਨ ਥੋੜ੍ਹੀ ਵੇਖਣਗੇ ਤਾਡਾ। ਕੱਰ ਦਰਵਾਜ਼ਾ ਟੁੱਟਿਆ ਦੈ ਤੇ ਲਿੱਤ ਦਿੱਤਾ ਆਈਫੋਣ ਹੋਇਆ ਉਹ ਕੀ ਫਾਇਦੈ।
ਆਹ ਪੇੜ ਚਾਲ ਹੈੈਗੀ ਏ ਜੀ ਮੰਨ ਲਓ ਅਜ ਮੇਰੇ ਯਾਰ ਦੋਸਤ ਨੇ ਲੈ ਲਿਆ ਮੈਂ ਵੀ ਮੈਂ ਵੀ ਲੈ ਲਾਂ, ਹੁਣ ਇਹ ਕਿਸ਼ਤਾਂ ਤੇ ਵੇਖੋ, ਦੋ ਕਿਸ਼ਤਾਂ ਤੇ ਕੋਈ ਵੀ ਲੈ ਲਏਗਾ ਕਿਉਂ? ਜਾਂ ਤੇ ਹੋਵੇ ਨਾ ਵੀ, ਹਾਂ ਜਾਂ ਤੇ ਹੋਵੇ ਨਾ ਬੀ ਕੈਸ਼ ਤੇ ਮਿਲੇਗਾ, ਕਿਸ਼ਤਾ ਤੇ ਨੀ ਮਿਲੇਗਾ, ਫੇਰ ਤਾਂ ਚਲੋ ਬਹੁਤ ਵੱਡੀ ਗੱਲ।
ਫਿਰ ਤਾਂ ਜੀ, ਮਿਡਲ ਕਲਾਸ ਬੰਦਾ ਲੈ ਹੀ ਨਹੀਂ ਸਕਦਾ।
ਹਾਂ, ਬਾਕੀ ਕੰਪਨੀ ਵੀ ਕੋਈ ਨਾ ਕੋਈ ਜੁਗਾੜ ਲਾਂਦੇ ਨੇ ਨਾ।
ਪਤਾ ਕੀ ਏ ਜੀ, ਉਹਨਾਂ ਨੇ ਵੀ ਤਾਂ ਕਮਾਈ ਕਰਨੀ ਏ ਨਾ, ਮੇਨ ਗੱਲ ਓੁਹ ਹੈਗੀ ਏ।
ਹਾਂ, ਉਹਨਾਂ ਨੇ ਆਪਣਾ ਸਮਾਨ ਵੇਚਣਾ ਹੈ ਏ, ਤਾਂ ਕਰਕੇ ਉਹ ਥੋੜਾ ਜੁਗਾੜ, ਸੈਟਿੰਗ ਸੂਟਿੰਗ ਕਰ ਦਿੰਦੇ ਨੇ।
ਏਹੀ ਤੇ ਦਿਮਾਗ ਹੁੰਦਾ ਭਾਜੀ, ਏਹੀ ਤੇ ਦਿਮਾਗ ਹੁੰ
ਹਾਂ, ਹਾਂ ਅਹੀ ਤਾਂ ਹੁੰਦਾ, ਜੋ ਕਸਟਮਰ ਅ੍ਰੈਕਟ ਹੁੰਦਾ। ਕੋਈ ਚੀਜ਼, ਮੰਨ ਲਓ ਕੋਈ ਚੀਜ਼ ਹੈਗੀ ਏ, ਦੱਸ
ਆਈ ਫੋਨ ਹੈਗਾ ਯਾਹੁਣ ਆਪਾਂ ਇੰਨਾ ਮਹਿੰਗਾ ਵੀ ਕਰ ਰਹੇ ਹਾਂ ਏ ਸਿ
ਹਾਂਜੀ।
ਕੀ ਕਹਿ ਰਹੇ ਹੋ ਜੀ?
ਤੁਹਾਡੀ ਆਵਾਜ਼ ਕੱਟ ਰਹੀ ਹੀ ਨਾ, ਤਾਂ ਮੈਂ, ਹਾਂ ਕਨੈਕਸ਼ਨ ਮੈਂ ਕਹਿ ਰਿਹਾ ਸੀ ਜਿਹੜੇ ਕੰਪਨੀ ਲਈ ਹੈਗੇ ਨੇ, ਬੜੇ ਚਲਾਕ ਹੁੰਦੇ ਨੇ, ਸਕੀਮਾਂ ਲਾ ਕੇ ਰੱਖਦੇ ਨੇ। ਮੰਨ ਲਓ ਕੋਈ ਚੀਜ਼ ਮੰਨ ਲਓ ਕੋਈ ਚੀਜ਼ ਪੰਜ ਹਜ਼ਾਰ ਰੁਪਏ ਦੀ ਠੀਕ ਏ। ਐਕਚੁਲੀ ਚ ਪੰਜ ਹਜ਼ਾਰ ਰੁਪਏ ਦੀ ਏ, ਹੁਣ ਮੰਨ ਲਓ ਉਹਦਾ ਰੇਟ ਵਖਾ ਦੇਣਗੇ ਦਸ ਹਜ਼ਾਰ ਰੁਪਏ ਤੇ ਉਹਦਾ ਫਿਫਟੀ, ਫਿਫਟੀ ਪਰਸੈਂਟ ਔਫ ਕਰ ਦੇਣਗੇ। ਪੰਜ ਹਜ਼ਾਰ ਰੁਪਏ ਸਬ ਸਾਨੂੰ ਲੱਗੇਗਾ ਹਾ ਹਾਏ ਤੇ ਪੰਜ ਹਜ਼ਾਰ ਰੁਪਏ ਦੀ ਯਾਰ ਹੈਗੀ, ਦਸ ਹਜ਼ਾਰ ਦੀ, ਪੰਜ ਹਜ਼ਾਰ ਦੀ ਮਿਲ ਰਹੀ ਏ। ਹੁੰਦੇ ਨਾ ਜਿਵੇਂ ਦੀਵਾਲੀ ਹਾਂ ਦੀਵਾਲੀ। ਦੀਵਾਲੀ ਹੋ ਗਿਆ, ਹੋਲੀ ਹੋ ਗਿਆ, ਪੰਦਰਾਂ ਅਗਸਤ ਤੇ ਯਾਨੀ ਕਿ ਐਮਾਜੋਨ ਫਲਿਪਕਾਰਟ ਤੇ। ਪਰ ਇਹ ਪਤਾ ਨੀ ਨਾ ਵੀ ਇਹ, ਸਕੀਮਾਂ ਹੀ ਹੁੰਦੀਆਂ ਨੇ ਸਮਾਨ ਵੇਚਣ ਦੀਆਂ ਨਾ।
ਆਹ ਭਾਜੀ ਪਤਾ ਕੀ ਏ, ਇਹ ਮਾਈੰਡ ਸੈਟ ਹੁੰਦਾ ਨਾ ਜੀ। ਕਿਵੇਂ ਆਪਾਂ ਡਬਲ, ਬਿਜਨਸ ਚਲਾਣਾ। ਇਹ ਚੀਜ਼ ਮਿਡਲ ਕਲਾਸ ਦੇ ਅੰਦਰ, ਬੰਦੇ ਦੇ ਅੰਦਰ ਨਹੀਂ ਹੁੰਦੀ। ਇਹ ਬਿਜਨਸਮੈਨ ਦੇ ਅੰਦਰ ਹੀ ਹੁੰਦੀ ਹੈ ਕਿ ਕਿਵੇਂ ਅਸੀਂ ਆਪਣਾ ਮਾਲ ਵੇਚ ਸਕਦੇ ਹਾਂ।
ਹਾਂ ਪੜ੍ਹੇ ਲਿਖੇ ਬੰਦੇ ਤਾਂ ਸਮਝ ਜਾਂਦੇ ਨੇ ਇਸ ਚੀਜ਼ ਨੂੰ, ਪਰ ਜਿਹੜੇ ਮੰਨ ਲਓ, ਜਿਹਨਾਂ ਨੂੰ ਕੁਛ ਪਤਾ ਹੀ ਨਹੀਂ ਹੈਗਾ, ਬਸ ਇਹਨਾਂ ਕੋਲ ਅੰਨਾ ਪੈਸਾ ਹੈਗਾ। ਉਹਨਾਂ ਨੇ ਉੜਾਨਾ ਬਸ, ਇਹ ਲੈ ਲਿਆ, ਉਹ ਲੈ ਲਿਆ, ਫਲਾਂਨਾ ਲੈ ਲਿਆ। ਪਰ ਪੈਹਾ ਹਾਂ ਪੈਹਾ ਕਮਾਉਣਾ ਕਿੰਨਾ ਔਖਾ ਹੈਗਾ, ਅੱਜ- ਕੱਲ੍ਹ ਤੁਹਾਨੂੰ ਪਤਾ ਹੀ ਹੈ।
ਭਾਜੀ ਦਿਹਾੜੀ ਵਾਲੇ ਬੰਦੇ ਵੇਖਦੇ, ਇੰਨੀ ਗਰਮੀ ਕਿਵੇਂ ਕੰਮ ਕਰਦੇ ਨੇ, ਸਾਡੇ ਸਾਹਮਣੇ ਮਜਦੂਰ ਲੱਗੇ ਦੇ ਨੇ। ਏ ਥਲੋ ਇਟਾ ਚੱਕ ਲੈ ਜਾਂਦੇ ਓ ਉੱਪਰ ਲਈ, ਦੋ ਮੰਜ਼ਿਲ ਤੱਕ ਵੇਖੋ। ਪੰਜ ਸੌ, ਛੇ ਸੌ ਰੁਪਏ ਦਿਹਾੜੀ ਹੈਗੀ ਸਿਰਫ ਉਹਨਾਂ ਦੀ, ਇੱਕ ਦਿਨ ਦੀ।
'ਵੇਖ ਲਓ ਕਿੰਨੀ ਗਰਮੀ ਹੈਗੀ ਏ, ਅਸੀਂ ਖਾਲੀ ਧੁੱਪ 'ਚ ਧੁੱਪ ਚੋਂ ਬਾਹਰ ਨਿਕਲ ਜਾਈ ਏ, ਉਹਦੇ ਚ ਪਸੀਨਾ -ਪਸੀਨਾ ਹੋ ਜਾਂਦਾ ਸਰੀਰ ਸਾਰਾ।
ਓਹੀ ਗੱਲ ਹੈ ਨਾ ਭਾਜੀ, ਪਤਾ ਕੀ ਏ ਇਹ ਹੁੰਦਾ ਪੈਸਾ ਬਣਾਣਾ, ਇੱਕ ਹੁੰਦਾ ਕਮਾਣਾ। ਜਿਹੜਾ ਪੈਸਾ ਬਣਾਣਾ ਹੁੰਦਾ ਨਾ, ਉਹ ਹੁੰਦਾ ਹੈ ਦਿਮਾਗ ਦਾ।
ਹਾਂ, ਜਿਵੇਂ ਆਪਾਂ ਸ਼ੁਰੂ ਤੋਂ ਇਨਵੈਸਟਮੈਂਟ ਦੀ ਗੱਲ ਕੀਤੀ ਹੈ।
ਹਾਂ ਬਸ ਓਹੀ, ਅਗਰ ਬੰਦਾ ਇਨਵੇ ਸਟਮੈਂਟ ਕਰੇਗਾ, ਉਹ ਫਿਊਚਰ ਚ ਮਾਰ ਨੀ ਖਾਏਗਾ ਕਦੀ, ਕਿਉਂਕਿ ਉਹਦਾ ਦਿਮਾਗ ਨਾ ਹੋਰ ਚੱਲਦਾ ਰਹੇਗਾ। ਉਹ ਸੋਚਗਾ ਕਿ ਮੈਂ ਇਸ ਚੀਜ਼ ਚ ਇਨਵੈਸਟ ਕਰਾਂ, ਇਸ ਚ ਕਰਾਂ, ਇਹਦੇ ਚ ਕਰਾਂ, ਇਹਦੇ ਚ ਮੈਨੂੰ ਜ਼ਿਆਦਾ ਫਾਇਦਾ ਹੋਏਗਾ।
ਇਨਵੈਸਟਮੈਂਟ ਚਲੋੱ, ਚਲੋ ਪਲੋਟ ਦੀ ਗੱਲ ਅਲੱਗ ਹੋ ਗਈ ਮੰਨ ਲੋ ਤੁਹਾਨੂੰ ਕੋਈ ਬਿਜਨਸ ਦੀ ਨੌਲੇਜ ਹੈਗੀ, ਫੈਕਟਰੀ ਵਗੈਰਾ ਦੀ ਤੁਸੀਂ ਵੀ ਇਨਵੈਸਟ ਕਰ ਸਕਦੇ ਹੋ, ਉਹ ਹੋਰ ਵਧੀਆ ਚੀਜ਼, ਹੁਣ ਮੰਨ ਲਓ ਹਾਂ ਮੰਨ ਲਓ, ਕੋਈ ਪਲਾਟ ਅਜ ਤੁਸੀਂ ਇਹ ਦਸ ਲੱਖ ਦਾ ਲੈ ਰਹੇ ਹੋ, ਦਸ ਹਾਲ ਬਾਅਦ ਇੱਕ ਕਰੋੜ ਦਾ ਹੋ ਜਾਏਗਾ। ਹੁਣ ਮੰਨ ਲੋ ਜੀ, ਦਸ ਲੱਖ ਤੁਸੀ ਬਿਜਨਸ ਖੋਲੋ, ਕੱਲ੍ਹ ਤੁਹਾਡਾ ਪੰਜਾਹ ਕਰੋੜ ਦਾ ਬਜ਼ਨਸ ਹੋ ਜਾ, ਇਹ ਇੱਕ ਸੌ ਕਰੋੜ ਦਾ ਹੋ ਜਾਏ ਬਿਜਨਸ
ਬਿਲਕੁਲ ਜੀ, ਉਹੀ ਗੱਲ ਹੈ ਨਾ। ਬਹੁਤ ਚੀਜ਼ਾਂ ਹੁੰਦੀਆਂ ਅਸੀਂ ਇਨਵੈਸਟ ਕਰਨ ਵਾਸਤੇ, ਬਿਜਨਸ ਲਾ ਲਓ ਕਈ ਬਿਜਨਸ ਤਾਂ ਜ਼ਿਆਦਾਤਰ, ਭਾਈ ਇਨਵੈਸਟ ਕਰਨਾ ਚਾਹੀਦਾ, ਬਿਜਨਸ ਬੜੀ ਵਧੀਆ ਚੀਜ਼ਏ।
ਹਾਂ, ਬਿਜਨਸ ਤਾਂ ਥੋੜ੍ਹਾ ਬੰਦੇ ਨੂੰ ਨੌਲੇਜ ਹੋ ਜਾ, ਐਕਸਪੀਰੀਅੰਸ ਹੋਜਾਏ ਕੰਮ ਦਾ
ਬਸ, ਬਸ, ਬਸ।
ਕੰਮ ਹਾਂ ਕੰਮ ਚਲਾਉਣਾ ਵੀ, ਬਾਕੀ ਅੱਜ ਕੱਲ੍ਹ ਸਰਕਾਰ ਵੀ ਹੈਗੀ ਨੇ ਜੀਣ ਨਹੀਂ ਦਿੰਦੀ। ਕਦੀ - ਕਦੇ ਟੈਕਸ ਲਾ ਤਾ, ਕਦੀ ਕੀ ਕਰ ਤਾ ਹਾਂ। ਛੱਤੀ 'ਤੇ ਟੈਕਸ ਕਰਦੇ ਨੇ, ਜਿਹੜੇ ਪੁਰਾਣੇ ਜਿਹੜੇ ਪੁਰਾਣੇ- ਪੁਰਾਣੇ ਜਿਹੜੇ ਬੰਦੇ ਹੈਗੇ ਨਾ, ਜਿਹਨਾਂ ਦੀ, ਯਾਨਿ ਕਿ ਪਤਾ ਨਈ ਜੜ੍ਹ ਲੱਗੀ ਵੀ ਹੈ, ਯਾਨੀ ਕਿ ਪੰਜਾਹ - ਪੰਜਾਹ ਸਾਲ ਪੁਰਾਣੇ ਲਾ ਲਏ ਹੈਗੇ ਨੇ, ਉਹ ਵੀ ਰੋਂਦੇ ਪਏ ਨ। ਸਰਕਾਰ ਨਈ, ਜੀਣਾ ਹਰਾਮ ਕਰਤੈ। ਕਦੀ ਕੀ ਤੇ ਕਦੀ ਕੀ, ਤੇ ਕਦੀ ਫਲਾਣਾ ਕਦੀ ਢਿਮਕਾਣਾ, ਕਦੀ ਵੇ ਬਿੱਲ, ਕਦੀ ਇਨਔਇਸ।
ਲਿਆਂ ਦੇਨੇ
ਹਾਂ ਪਹਿਲੇ ਕੀ ਹੁੰਦਾ ਸੀ, ਕਾਂਗਰਸ ਦੇ ਰਾਜ 'ਚ ਦੋ ਨੰਬਰ ਦਾ ਕੰਮ ਸੀਗਾ, ਸਾਰਿਆਂ ਨੂੰ ਰੁਜ਼ਗਾਰ ਮਿਲਦਾ ਸੀ। ਲੇ ਨੂੰ ਲੈ ਕੇ ਗ਼ਰੀਬ ਬੰਦੇ ਨੂੰ, ਸਾਰਿਆਂ ਨੂੰ ਰੁਜ਼ਗਾਰ ਮਿਲਦਾ ਸੀ, ਅਗਰ ਮੈਂ ਦੋ ਕੁ ਪੈ ਕਮਾ ਰਿਹਾ, ਸਾਹਮਣੇ ਦਾ ਵੀ ਕਮਾ ਰਿਹਾ
ਬਿਲਕੁਲ ਹੀ ਬਿਲਕੁਲ, ਪਤਾ ਕੀ ਆ ਅੱਜ ਗੱਲ ਵੇਖੋ
ਦੋ ਨੰਬਰ ਦਾ ਕੰਮ ਹੁਣ ਵੀ ਹੁੰਦਾ ਪਿਆ, ਪਰ ਉਹ ਥੋੜਾ ਲੁਕ- ਲੁਕਾ ਕੇ ਹੋ ਰਿਹਾ, ਇ ਤੇ ਹੈ ਵੀ ਇੱਕ ਨੰਬਰ ਦਾ ਕਰਤਾ।
ਬਿਲਕੁਲ ਜੀ ਬਿਲਕੁਲ, ਅੱਜ ਕੱਲ ਤੁਸੀ ਵੇਖਦੇ ਨੀ ਫੋਨ ਤੇ ਗੱਲਾਂ ਹੁੰਦੀਆਂ ਹਨ, ਕਿ ਆ ਗੱਡੀ ਆਈਏ ਜਾ ਰਹੀਏ
ਹਾਂ -ਹਾਂ ਰਸਤਾ ਸਾਫ਼ ਹੈ, ਰਸਤਾ ਕਲੀਅਰ ਹੈ ਸਭ ਕੁਛ, ਇਹੀ -ਇਹੀ ਤਾਂ ਹੈਗੀ ਚੀਜ਼ਾਂ।
ਹਾਂ ਬਸ- ਬਸ, ਪਹਿਲੇ ਇਹ ਚੀਜ਼ ਤਾਂ ਪੁੱਛਣ ਦੀ ਲੋੜ ਹੀ ਨਹੀਂ ਪੈਂਦੀ ਸੀ।
ਹਾਂ ਅਗਰ ਐਵੇਂ ਕੰਮ ਰਿਹਾ ਤੇ, ਕਿਸੇ ਨੇ ਇਨਵੈਸਟਮੈਂਟ ਨੀ ਕਰਨੀ ਬਿਜਨਸ 'ਚ ਕਿਉਂ। ਜੀ ਨਾ, ਜੀ ਨਾ ਆਰਾਮ ਕੱਢ ਦੇਣਾ, ਫੇਰ ਸਰਕਾਰ ਨੇ ਤਾਂ ਬੰਦਿਆਂ ਦਾ। ਕਿੱਥੋਂ ਰੋਟੀ ਖਾਣਗੇ, ਤੇ ਕਿੱਥੇ ਜਾਣਗੇ।
ਬੇਰੁਜ਼ਗਾਰ ਕਰਤੇ ਨ ਉਹਦੇ ਮੋਦੀ ਨੇ, ਪੜ੍ਹੇ ਲਿਖਿਆ ਨੂੰ ਨੌਕਰੀ ਨੀ ਮਿਲਨ ਵੀ।
ਤਾਂ ਹੀ ਲੋਕੀ ਵਿਦੇਸ਼ ਪਚ ਰਹੇ ਨੇ, ਔਰ ਅਗਲੇ ਕੀ ਕਰਨ।
ਭਾਜੀ ਬੰਦਾ ਵਿਦੇਸ਼ 'ਚ ਵੀ, ਪੈਸਾ ਇਨਵੈਸਟ ਕਰਕੇ ਫਾਇਦਾ ਹੈਗਾ। ਕਿਉਂਕਿ ਉੱਥੇ ਬੰਦਾ ਕਮਾ ਲਏਗਾ ਆਰਾਮ ਨਾਲ, ਉਸ ਤੋਂ ਦੁਗਣੇ -ਚੁਗਣੇ ਵੀ ਕਮਾ ਲਏਗਾ।
ਓਪਸ਼ਨ ਤਾਂ ਬਹੁਤ ਹੈਗੇ ਨੇ, ਪਰ ਥੋੜ੍ਹਾ ਬੰਦਾ ਸੋਚ ਸਮਝ ਕੇ ਕਰਿਆ ਨਾ ਇਨਵੈਸਟ, ਮੰਨ ਲਓ ਦੱਸ ਲੱਖ ਲਾ ਕੇ ਬੰਦਾ ਕਿਤੇ ਛੋਟੇ- ਮੋਟੇ ਦੇਸ਼ ਚਲਾ ਜੇ ਯਣੀ ਕਿ ਪੰਦਰਾਂ ਲੱਖ ਲਾ ਕੇ ਵੀ ਬੰਦਾ, ਆਪੇ ਹੌਲੀ -ਹੌਲੀ ਰਿਕਵਰ ਕਰ ਹੀ ਰਹੇਗਾ। ਬਾਕੀ, ਬਾਕੀ ਬਾਹਰਲੇ ਦੇਸ਼ਾਂ 'ਚ ਵੀ ਨਾ, ਕਪੀਟੀਸ਼ਨ ਬਹੁਤ ਵੱਧ ਗਿਆ।
ਹਾਂ ਉਹ ਤੇ ਇ ਹੈ, ਪਰ ਭਾਜੀ ਬਾਹਰ ਕੰਮ ਮਿਲ ਜਾਂਦਾ ਜ਼ਿਆਦਾਤਰ।
ਹਾਂ ਕੰਮ ਤੇ ਮਿਲ ਜਾਂਦਾ ਬਾਕੀ, ਆਪਣੇ ਬੰਦੇ ਹੀ ਨਾ ਪੰਜਾਬੀ -ਪੰਜਾਬੀ ਦਾ ਤੁਹਾਨੂੰ ਪਤਾ ਹੀ ਵੈਰ ਹੀ ਹੈਗਾ। ਥੇ ਬਾਰ ਵੀ, ਯੜ ਤੋਂ ਸਧੇ ਨੇ ਕੋਈ ਖੁਸ਼ ਨਹੀਂ ਹੈ, ਕਿਸੇ ਨੂੰ ਦੋ -ਟਾਈਮ ਦੀ ਰੋਟੀ ਖਾਂਦਾ ਵੇਖ ਕੇ।
ਕੇਦੀ ਕੰਟਰੀ ਜਾਵੇ। ਜਿੱਥੇ ਵਦੀਆ ਪੈ ਘੱਟ ਪੈਹੇ ਵੀ ਲੱਗਣ, ਔਰ ਬੰਦਾ ਆਪਣਾ ਕਮਾ ਵੀ ਸੋਣਾ ਲੇ। ਓ ਪਤਾ ਕੀ ਓ ਦੁਬਈ ਲਾ ਲਓ ਤੁਸੀਂ ਸਿੰਗਾਪੁਰ ਲਾ ਲੋ, ਯੂਰੋਪ ਚ ਲਾ ਲੋ। ਏਹ ਸਸਤੀ ਕੰਟਰੀ ਹੈਗੀਆਂ ਨੇ ਦਸ-ਦਸ, ਬਾਰਾਂ-ਬਾਰਾਂ ਲੱਖ ਚ। ਦੁਬਈ ਚ ਤੇ ਬੰਦਾ ਇੱਕ ਲੱਖ ਚ ਪੌਂਚ ਜਾਂਦਾ ਜੇ।
ਹਾਂ ਵਰਕ ਵੀਜਾ ਚਾਈਦਾ ਦੇਸ਼ ਦਾ ਬਸ।
ਹੂੰ, ਓਈ ਤੇ। ਓ ਤੇ ਕੰਪਨੀ ਸੰਪੋਂਸਰ ਕਰ ਦਿੰ
ਸੋਚਾਂਗੇ ਹਾਂ ਸੋਚਾਂਗਾ ਕਦੋਂ ਇਨਵੈਸਟਮੈਂਟ ਕਰਨੀ ਐ ਤੁਆਨੂੰ ਦੱਸਾਂਗਾ ਫਿਰ ਮੈਂ।
ਠੀਕ ਏ ਭਾਜੀ।